ਹਾਂਜੀ, ਸਾੱਸੀ ਕਾਲ।
ਸਾਸਰੀ ਕਾਲ ਜੀ। ਕਿਵੇਂ ਓਂ ਜੀ, ਠੀਕ ਓ ਜੀ?
ਹਾਂਜੀ, ਠੀਕ ਆਂ। ਹੋਰ ਤੁਸੀ ਸੁਨਾਓ?
ਹਾਂਜੀ, ਬਾੱਸ ਜੀ ਵਧੀ, ਵਧੀਆ।
ਬਾਲ-ਬੱਚੇ, ਪਰਿਵਾਰ
ਬਾਲ-ਬੱਚੇ ਪਰਵਾਰ ਸਬ ਠੀਕ-ਠਾਕ, ਹਾਂਜੀ-ਹਾਂਜੀ ਠੀਕ ਨੇ ਜੀ।
ਹੋਰ, ਬਾਲ-ਬੱਚੇ
ਓ ਵੀ ਵਦੀਆ ਠੀਕ-ਠਾਕ।
ਅੱਛਾ। ਓਰ ਸੁਨਾਓ, ਕਿਸਰਾ ਯਾਦ ਕੀਤਾ ਜੇ?
ਬਾੱਸ ਐਈ ਪੁੱਛਨਾ ਸੀ ਬਈ ਓ ਕੀ ਕੈੰਦੇ ਨੇ ਤੋ ਓਦੇ ਤੋਆਡੀ ਨਜ਼ਰ ਇੱਚ ਕੋਈ ਐਧਰ ਹੈਗਾ, ਬੁਲਟ-ਬਲਟ ਕਿਸੀ ਨੇ ਵੇਚਨੈ?
ਮੇਰੀ ਨਜ਼ਰ ਚ ਤੇ ਨੀ ਹੈਗੀ ਐ।
ਐ ਮੁੰਡਾ ਮੇਰਾ ਜਿੱਦ ਕਰਦੈ ਵਈ ਮੈਂ ਲੈਣੀ।
ਹਾਂ, ਬੱਚੇਆਂ ਨੂੰ ਬੜਾ ਸ਼ੌਕ ਏ ਅੱਜ-ਕੱਲ। ਬੁਦੜਦੇ, ਹਾਂ।
ਤੇ ਓ ਕੈਂਦੇ ਸਾਨੂੰ ਲੈ ਕੇ ਦੋ ਬੂਟ, ਮੈਂ ਕੇਆ ਚੱਲ ਮੈਂ ਪੁੱਛ ਕੇ ਦੇਖਦੀ ਆਂ। ਕੋਈ ਸੈਕਿੰਡ ਹੈਂਡ, ਨਵਾਂ ਤੇ ਹਲੇ ਨੀ ਲੈ
ਹਾਂ, ਤੇ ਤੁਸੀ ਐਸਤਰਾਂ ਕਰੋ ਪਿ ਪਿੱਚੇ ਏਕ ਕੰਪਨੀ ਹੈਗੀ ਏ ਬੁਲਟ ਦੀ, ਓਥੋਂ ਪਤਾ ਕਾਰਲੋ।
ਅੱਛਾ।
ਹਾਂ।
ਪਿੱਛੇ ਕਿੱਧਰ?
ਆ ਪਿੱਛੇ ਪਾਸੇ ਹੈ ਏਕ ਸੜਕ ਤੇ ਦੁਕਾਨ, ਬੁਲਟ ਦੀ ਈ ਦੁਕਾਨ ਹੈਗੀ ਏ।
ਅੱਛਾ ਜੀ। ਕੋਈ ਨਾ ਮੈਂ ਪਤਾ ਕਰਾਂਗੀ, ਹੁਨ ਜਿੱਦ ਪੇਆ ਹੋਏਐ ਵੀ ਲੈਕੇ ਦੋ ਹੀ ਦੋ, ਲੈਕੇ ਦੋ ਮੈਨੂੰ।
ਦਾੱਸ ਨਾ ਤੋਹਾਡੇ ਪੰਜਾਬ ਚ ਬੜੀਆਂ ਬੁਲਟ ਹੋਨਗੀਆਂ, ਓੱਥੇ ਦੇ ਬੱਚੇਆਂ ਨੂੰ ਸ਼ੌਂਕ ਈਂ ਬੜੈ।
ਬੜਾ ਓਧਰੋਂ ਦਾ ਸਾਮਨੇ ਏਦਾ ਫਰੈਂਡ ਲੈ ਕੇ ਆਯੈ ਤੇ ਬਾੱਸ ਐਨੂੰ ਏ ਸੀ ਬਈ ਮੈਂ ਵੀ ਲੈ ਲਾ, ਓਨੇ ਲੈ ਲੀ ਐ, ਐਦੇ ਪਾ ਪਾਪਾ ਕੈਂਦੇ ਪਲੱਸ ਟੂ ਕਾਰ ਲੈ ਫੇਰ ਲੈ ਦਾਂਗਾ। ਹਾਂ, ਬਈ ਪਲੱਸ ਟੂ ਤੋ ਬਾਦ ਬ ਨਈ, ਮੈਨੂੰ ਹੁਨ ਈ ਲੈ ਕੇ ਦੋ ਮੈਂ ਕੇਆ ਕਰਨ ਦੋ ਜਿੱਦ ਐਨੂੰ।
ਨਈ-ਨਈ ਠੀਕ ਐ, ਹੋਰ ਕੀ ਕਯੋਕਿ ਐ ਮੇਰੇ ਨਾਲ ਐ ਜੇਆ ਪੋਤਰੈ ਨਾ ਛੋਟਾ
ਹੂੰ।
ਤੁਸੀ ਕੀ ਮੰਨੋਗੇ ਕੈਂਦਾ ਮੈਂਨੇ ਬੁਲਟ ਲੇਨੀ ਐ, ਮੇਰੇ ਕੋ ਸੁਪਨਾ ਆਏਐ।
ਅੱਛਾ।
ਹਾਲੇ ਤਿੰਨ ਸਾਲ ਦਾ ਜੇ।
ਅੱਛਾ।
ਮੇਰੇ ਦੋਸਤ ਨੇ ਮੇਰੇ ਕੋ ਗਿਫਟ ਕੀ ਹੈ।
ਅੱਛਾ।
ਹਾਂ ਪਾਪਾ ਮੁਝੇ ਕਬ ਬੁਲੇਟ ਲੈ ਕੇ ਦੋਗੇ, ਪਾਪਾ ਮੁਝੇ ਕਬ ਮੈਂ ਕਿਹਾ ਜੇ ਬਾਹਰ ਖੜੀ ਤਾਂ ਹੈਗੀ ਆ ਬੁਲੇਟ, ਸਾਡੇ ਕੋਲ ਬਾਹਰ ਖਲੋਤੀ ਹੋਈ ਹੈ। ਹੈਂ। ਪਾਪਾ ਤੇਰੇ ਕੋ ਲੈ ਕੇ ਚੱਕਰ ਲਵਾ ਆਦੇ ਆ ਰੋਜ਼, ਮੇਰੇ ਕੋਲ ਅ ਪਾਪਾ। ਪਾਪਾਂ ਮੈਨੂੰ ਬਾਹਰ ਘੁਮਾ ਕੇ ਲਿਆਓ, ਤੇ ਉਹਨੂੰ ਘੁਮਾ ਕੇ ਲਿਆਂਦੇ। ਰੋਜ਼, ਨਹੀਂ ਮੈਨੇ ਤੋ ਆਪਣੀ ਲੈਨੀ ਹੈ। ਮੈਂ ਕਿਹਾ ਤੂੰ ਹਲੇ ਬਹੁਤ ਛੋਟਾ ਹੈ, ਤੈਨੂੰ ਚਲਾਉਣੀ ਨੀ ਆਂਦੀ। ਜਦ ਤੂੰ ਵੱਡਾ ਹੋਏਂਗਾ ਤੈਨੂੰ ਅਸੀਂ ਬੁਲੇਟ ਲੈ ਦਾਂਗੇ।
ਹਾਂ।
ਇਹ ਬਾਹਰ ਖਲੋਤੀ ਹੋਈ ਹੈ। ਬੁਲਟ ਤੂੰ ਪਾਪਾ ਨਾਲ ਚੱਕਰ ਲਾਇਆ ਕਰ, ਤੂੰ ਉਹਨੂੰ ਚਲਾ ਕੇ ਦੇਖ ਤੇਰੇ ਕੇਲ ਚੱਲਦੀ ਏ। ਕਹਿੰਦਾ ਨਹੀਂ, ਮੈਨੂੰ ਫੇਰ ਬੁਲੇਟ ਲੈ ਕੇ ਦਿਓ।
ਬੱਚੇ ਬਸ ਜਿੱਦ ਕਰ ਲੈਂਣ ਨਾ ਜਿਹੜੀ ਗੱਲ ਦੀ।
ਬੜੀ ਫੇਰ ਉਸਨੇ ਜਿੱਦ ਐਸੀ ਫੜੀ ਫੇਰ ਕਹਿੰਦਾ ਪਾਪਾ ਦੀਦੀ ਕੇ ਬਰਡੇ ਪੇ ਲੈ ਦੇਨਾ।
ਅੱਛਾ।
ਕਹਿੰਦਾ, ਅੱਛਾ ਫੇਰ ਕਹਿੰਦਾ ਮੇਰੇ ਕੋ ਯੇ ਇਹ ਗੱਲ ਦੱਸੋ ਮੈਨੂੰ ਪਾਪਾ ਅੱਜ ਮੈਂ ਸੁੱਤਾ ਸੋਵਾਂਗਾ। ਕੱਲ ਸਵੇਰੇ ਉੱਠਾਂਗਾ, ਫੇਰ ਸੋਵਾਂਗਾ, ਫੇਰ ਸਵੇਰੇ ਉੱਠਾਂਗਾ। ਫੇਰ ਸੋਵਾਂਗਾ, ਫੇਰ ਸਵੇਰੇ ਉੱਠਾਂਗਾ, ਫੇਰ ਮੈਨੂੰ ਤੁਸੀਂ ਬੁਲੇਟ ਲੈ ਦੋਗੇ।
ਅੱਛਾ।
ਮੈਂ ਫੇਰ ਆਪਣੇ ਬੇਟੇ ਨੂੰ ਕਿਹਾ ਮੈਂ ਕਿਹਾ ਪੁਨੀਤ ਟੈਸ਼ਨ ਹੋ ਜਾਏਗੀ। ਇਹ ਮੁੰਡਾ ਬਿਮਾਰ ਹੋ ਜਾਏਗਾ ਤੂੰ ਇਹਨੂੰ ਬੁਲੇਟ ਲੈ ਦੇ।
ਹੂੰ।
ਫਿਰ ਬਾਜ਼ਾਰੋਂ ਜਾ ਕੇ ਦੁਕਾਨ ਤੋਂ ਮੇਰੇ ਮੁੰਡੇ ਨੇ ਛੋਟੀ ਜਿਹੀ ਕੋਈ ਬੁਲਟ ਦੇਖੀ।
ਅੱਛਾ।
ਹਾਂ ਮੈਂ ਕਿਹਾ ਤੇ ਟੈਨਸ਼ਨ ਹੋ ਜਾਏਗੀ, ਇਹ ਰੋਜ਼ ਜਿਸ ਟਾਈਮ ਸਵੇਰੇ ਉੱਠਦਾ। ਇਓ ਗੱਲਾਂ ਕਰਦਾ ਰਾਤ ਕੋ ਸੋਤਾਹੂੰ। ਵੀ ਸਵੇਰੇ ਉਠੂੰਗਾ, ਫੇਰ ਸੋਵਾਂਗਾ, ਫੇਰ ਉੱਠਾਂਗਾ। ਫਿਰ ਓਨੇ ਪਿਓ ਨੇ ਕਿਸੇ ਕੋਲ ਸੈਕਿੰਡ ਹੈਂਡ ਗੱਡੀ ਪਤਾ ਨੀ ਅੱਠ ਹਜ਼ਾਰ ਦੀ ਲਈ ਕਿ ਕਿੰਨੇ ਹਜ਼ਾਰ ਦੀ ਲਈ ਹੈ ਉਹਨੂੰ ਬੁਲਟ ਲੈ ਕੇ ਦੀਤੀ ਚਲਾਉਂਦਾ।
ਹਾਂ ਬੱਚੇ ਵੈਸੇ ਹੀ ਜਿੱਦ ਕਰ ਲੈਂਦੇ ਨੇ ਨਾ।
ਨਹੀਂ -ਨਹੀਂ ਬੜਾ ਟਰਕਾਇਆ ਬਈ ਬਹੁਤ ਵੀ ਕੋਸ਼ਿਸ਼ ਹੋਵੇ ਬੱਚੇ ਦੀ ਜਿੱਦ ਮੰਨੋ ਨਾ ਫੇਰ ਬੱਚਾ ਹਰ ਚੀਜ਼ ਤੇ ਜਿੱਦ ਕਰਦਾ।
ਤੁਹਾਡਾ ਤੇ ਛੋਟਾ ਏ ਤੁਸੀਂ ਟਰਕਾ ਦਿਆ ਮੇਰਾ ਤੇ ਵੱਡਾ ਨੀ ਮੰਨਦਾ।
ਕਹਿੰਦੀ ਆ ਉਹ ਟਰਕਾ ਇਆ ਹੀ ਨਹੀਂ ਗਿਆ।
ਉਹ ਨੀ ਉਹ ਤੱਕ।
ਕਿਉਂਕਿ ਮੈਂ ਕਿਹਾ ਹੁਣ ਬੇਟੇ ਛੋਟਾ ਵੇ ਇਹਦੇ ਦਿਮਾਗ ਤੇ ਟੈਸ਼ਨ ਨਾ ਲੈ ਲਏ। ਹੁਣ ਸਾਨੂੰ ਲੈ ਕੇ ਦੇਣੀ ਓਈ ਪਏਗੀ, ਇੱਕ ਸਾਲ ਤੋਂ ਓਨੂੰ ਟਰਕਾਦੇ ਪਏ ਸੀ।
ਹੂੰ। ਏਹ ਤੇ ਏ ਬੱਚੇ ਜੇੜੀ ਜਿੱਦ ਫੜ ਲੈਣ ਫੇਰ ਓਹ।
ਹਾਂ, ਪੈਲੇ ਬੱਚੇ ਨਾ ਕੈਨਾ ਮੰਨਦੇ ਸੀ। ਹੁਣ ਦੇ ਬੱਚੇ ਕੈਨਾ ਨੀ ਮੰਨਦੇ।
ਨਾ ਜੀ ਨਾ ਓ ਤੇ ਸਾਨੂੰ ਪੜ੍ਹਨੇ ਪਾਂਦੇ ਨੇ। ਤੇ ਸਾਨੂੰ ਕੈਂਗੇ ਹੁਣ ਓ ਕੈਂਦਾ-ਕੈਂਦਾ ਜਾ ਕੇ ਮੈਂ ਸਕੂਲ ਨੀ ਜਾਣਾ ਮੈਂ ਪੈਲੇ ਮੈਨੂੰ ਬਾਈਕ ਜਾਂ ਬੁਲਟ ਕੁੱਝ ਲੈ ਕੇ ਦੋ ਏ- ਕੈਂਦੇ ਨਈ ਜਦ ਤੱਕ ਲਾਏ, ਲਾਇਸੈਂਸ ਨੀ ਬਣੇਗਾ ਤੇਰਾ ਤੈਨੂੰ
ਹਾਂ ਓਸ ਤੋਂ ਬਿਨਾਂ ਲੈ ਕੇ ਵੀ ਨਾ ਦਿਆ ਜੇ ਹਾਂ ਕੋਈ ਗੱਲ ਨੀ ਕੈ ਬੇਟਾ ਤੂੰ ਸਮਝਦਾਰ ਆ ਤੂੰ ਸਿਆਣਾ ਐ ਕਿਉਂਕਿ ਛੋਟੇ ਬੱਚੇ ਨੂੰ ਤਾਂ ਸਮਝਾਇਆ ਨੀ ਜਾਂਦਾ ਨਾ ਵੱਡੇ ਨੂੰ ਫੇਰ ਸਮਝਾ ਲਾਗੇ ਸਮਝ ਜਾਏਗਾ।
ਕੇਹਾ ਮੈਂ ਕੈਆ ਐਕਟੀਵਾ ਚਲਾ ਲੈਣਾ ਤੈਨੂੰ ਰੋਕਦੇ ਨੀ ਅਸੀਂ ਹੁਣ ਓ ਲਾਇਸੈਂਸ ਬਣਨ ਦੇ ਫਿਰ ਤੈਨੂੰ ਲੈ ਦਵਾਂਗੇ ਫੇਰ ਗੱਡੀ ਵੀ ਸਿਖਾ ਦਾਂਗੇ ਤੈਨੂੰ ਸਾਰਾ ਕੁਛ ਕਰਾ ਏਕ ਸਾਲ ਦੀ ਗੱਲ ਏ ਏਕ ਸਾਲ ਰੁੱਕ
ਓਹ ਤਾਂ ਠੀਕ ਆ ਅੱਜ-ਕੱਲ੍ਹ ਬੱਚੇ ਸਿੱਖ ਵੀ ਜਾਂਦੇ ਜੇ ਬੜੀ ਜਲਦੀ, ਬੱਚਿਆਂ ਦੇ ਦਿਮਾਗ ਵੀ ਬਰੇ ਸ਼ਾਪ ਨੇ ਨਾ।
ਹਾਂਜੀ-ਹਾਂਜੀ, ਸਿੱਖ ਤੇ ਬੜੀ ਜਲਦੀ ਜਾਏਗਾ। ਦੇਖਦਾ ਐ ਨਾ ਅਪਣੇ ਪਾਪਾ ਨੂੰ ਚਲਾਂਦੇ ਤੇ, ਕੈਂਦਾ ਸਟੇਰਿੰਗ ਦੋ ਹੱਥ ਚ ਤੇ, ਮਨ ਮੈਂ ਮਨਾ ਕਰ ਦੇਨੀ ਆ ਮੈਂ ਕੇਂਆ ਨੀ ਲੋੜ ਨੀ ਹੈਗੀ।
ਓਸ ਦਿਨ ਬਾਰ ਬੈਠਾ ਹੋਯਾ ਸੀ ਤੇ ਬਾਰ ਬੈਠਾ ਹੋਯਾ ਕੁਦਰਤੀ ਗੱਲਾਂ ਕਰ ਰੈਆ। ਓ ਬੱਚੇ ਗੇਂਦ ਮਾਰ ਰਹੇ ਆ ਤੇ ਓਨਾਂ ਨੂੰ ਲਾਈਟਾਂ ਦੇ ਰੇਟ ਦੱਸਦਾ ਪਿਆ। ਮੈਂ ਬੜੀ ਸੁਣ ਕੇ ਹੈਰਾਨ ਹੁੰਦੀ ਪੀ ਇਨੂੰ ਸਾਰੀ ਚੀਜ਼ਾਂ ਦੇ ਰੇਟ ਪਤਾ ਨੇ। ਓਨਾਂ ਕਰਨਾ ਕੀ ਏ ਜੇ ਗੱਡੀ ਟੁੱਟ ਗਏ ਗੀ, ਪੁਂਜੇ ਵਾਲੀ ਲਾਈਟ ਕਿਤਨੇ ਪੈਸੇ ਐ ਇਸ ਨੀਚੇ-ਨੀਚੇ ਵਾਲੀ ਲਾਈਟ ਦੇ ਏਨੇ ਪੈਸੇ ਐ, ਓ ਤੋੜੇਗਾਂ ਤੇ ਏਨੇ ਪੈਸੇ ਨੇ, ਮੈਂ ਕ ਓ ਦੋ ਦਿਨ ਬੀਤੇ ਨੀ ਓ ਸਾਡੀ ਗੱਡੀ ਕੱਲ ਕੋਈ ਮਾਰੀ
ਹਾਂ ਦੇਖੀ ਸੁ ਕੈਂਦਾ ਪਿਆ ਸੀ ਕੈਂਦਾ ਮੰਮੀ ਬੜਾ ਨੁਕਸਾਨ ਕਰ ਗਏ ਏਨਾਂ ਦਾ ਏ ਲਾਈਟ ਤੇ ਦਸ ਹਜ਼ਾਰ ਦੀ ਪਏਗੀ ਓ ਪਾਪਾ ਕੋਲ ਜਾਂਦਾ ਰੈਂਦਾ ਨਾ ਅਪਣੇ ਵਰਕਸ਼ਾਪ
ਅੱਛਾ ਦਸ ਹਜ਼ਾਰ ਦੀ ਲਾਈਟ ਐ।
ਹਾਂ ਬੋਂਟ ਕੈਂਦਾ ਸਾਰਾ ਤੇ ਕਰ ਗਿਆ ਜੇ ਮੈਨੂੰ ਆਈਡੀ ਏ। ਹਾਂ ਆਈਡੀਆ ਦਿੰਦਾ ਪਿਆ ਸੀ ਮੈਨੂੰ ਕੈਂਦਾ ਮੰਮੀ ਏਨਾਂ ਖਰਚਾ ਆ ਜਾਏਗਾ ਏਹਨਾਂ ਦਾ
ਕਿੰਨਾ ਖਰਚਾ ਦੱਸਦਾ ਪਿਆ ਸੀ?
ਅੰਸ਼, ਅੰਸ਼ ਦੱਸਦਾ ਸੀ ਕੈਂਦਾ ਸੀ ਮੰਮੀ ਓਏ ਗਾ ਤੀ-ਪੈਂਤੀ ਹਜ਼ਾਰ ਦਾ ਆਰਾਮ ਨਾਲ
ਅੱਛਾ।
ਹਾਂ ਆਂ। ਓਹ ਜਾਂਦਾ ਨਾ ਵਰਕਸ਼ਾਪ ਨੋਲੇਜ ਹੋ ਗਈ ਸੀ ਹਲਕੀ-ਫੁਲਕੀ
ਅੱਛੀ ਗੱਲ ਐ-ਅੱਛੀ ਗੱਲ ਐ ਲੈਣੀ ਵੀ ਚਾਈਦੀ ਏ। ਬੱਚੇ ਨੂੰ, ਅੱਛੀ ਗੱਲ ਐ ਬੋਤ ਅੱਛੀ ਗੱਲ ਐ।
ਮੈਂ ਤੇ ਕੇਆ ਏਨਾਂ ਨੂੰ ਮੈਂ ਕੇਆ ਏਨੂੰ ਛੁੱਟੀਆਂ ਨੇ ਨਾਲ ਈ ਲੈ ਜੇਆ ਕਰੇ ਓ। ਪਰ ਓ ਸਵੇਰੇ ਉਠਦੇ ਨੀ ਨਾ ਬੱਚੇ ਜਲਦੀ
ਅੱਛਾ।
ਨਾਂ ਲਖਵਾਇਆ ਹੋਇਆ ਨੇ ਛੁੱਟੀਆਂ 'ਚ, ਠਾਓ ਨਾ ਸਾਨੂੰ ਦਸ-ਦਸ ਵਜੇ ਤੱਕ।
ਓਹ 'ਤੇ ਹੈ ਈ ਐ।
ਹੂੰ, ਹੋਰ। ਮਾਵਾਂ ਦਾ ਵੀ ਕੰਮ ਲੇਟ ਕਰਾ ਦਿੰਦੇ ਨੇ ਫਿਰ
ਨਈਂ, ਬੱਚੇ ਨੂੰ ਇੰਟਰਸਟ ਹੈਗਾ ਸਗੋਂ ਪਾਨਾ ਉਨਾਂ ਦਾ ਕੰਮ ਐ ਨਾ, ਬੜਾ ਅੱਛਾ ਰੇਗਾ, ਮੈਂ ਤਾਂ ਆਪ ਸਗੋਂ ਹੈਰਾਨ ਹੁੰਦੇ ਸੀ ਨਾ, ਜਾਨਕਾਰੀ ਹੈਗੀ ਐ। ਕਿ ਕਿਸ ਤਰ੍ਹਾਂ ਬੱਚੇ ਦੀ ਨਾ, ਮਾਂ ਪਿਓ ਨੂੰ ਨਾ, ਪਿਓ ਨੂੰ ਹੈਲਪ ਹੋ ਜਾਂਦੀ ਏ, ਕਿਸ ਤਰ੍ਹਾਂ ਡੈਡੀ ਨੂੰ ਜਾਨਾ ਪੈ ਜਾਵੇ, ਆਪਨਾ ਕੰਮ- ਕਾਰੋਬਾਰ ਹੈਗਾ। ਕਿਸ ਤਰ੍ਹਾ ਓ ਆ ਤੇ ਬੱਚਿਆਂ ਨੂੰ ਛੋੜ ਕੇ ਜਾ ਸਕਦੇ ਨੇ?
ਹਾਂਜੀ-ਹਾਂਜੀ, ਐਹ ਤਾਂ ਹੈ ਈ।
ਹਾ, ਕੇੜੀ ਕਲਾਸ 'ਚ ਪੜ੍ਹਦੈ?
ਪਲੱਸ-ਟੂ 'ਚ ਏ, ਇਸ ਸਾਲ ਪਲੱਸ-ਟੂ 'ਚ ਹੋਇਐ।
ਅੱਛਾ।
ਹੂੰ।
ਫੇਰ ਤੇ ਵੀ ਪੂਰੀ ਹੈਲਪ ਕਰਨ ਜੋਗਾ ਹੋ ਗਿਆ।
ਹਾਂਜੀ।
ਮੈਂ ਕੇਆ ਫੇਰ 'ਤੇ ਹੈਲਪ ਕਰ ਸਕਦੈ।
ਹਾਂਜ-ਹਾਂਜੀ, ਪਲੱਸ-ਟੂ ਵਿੱਚ ਹੋਇਆ ਇਸ
ਹਾਂ, ਫੇਰ 'ਤੇ ਪਿਓ ਦੀ ਮਦਦ ਪੂਰੀ, ਫੇਰ 'ਤੇ ਆਪਨੇ ਪਾਪਾ ਦੀ ਮਦਦ।
ਆਹ, ਸਤਾਰਵੇ ਚ ਲੱਗਾ ਹੋਇਐ ਨਾ। ਬਸ ਸਤੰਬਰ 'ਚ ਹੋ ਜੇਗਾ ਸੈਵਨਟੀਨ ਕੰਪਲੀਟ, ਏਟੀਨ 'ਚ ਲੱਗ
ਉਹ ਹਜੇ ਦਸ ਬਾਰਾਂ ਸਾਲਾ, ਬਾਰਾਂ-ਪੰਦਰਾਂ ਸਾਲ ਦਾ ਹੋਨੈ।
ਕੌਣ?
ਤੁਹਾਡਾ ਬੇਟਾ।
ਨਈ ਸਤਾਰਵੇਂ 'ਚ ਲੱਗਾ ਜੀ।
ਅੱਛਾ।
ਹਾਂਜੀ ਹਾਂ, ਨਈਂ-ਨਈ, ਸਤਾਰਵੇਂ 'ਚ ਲੱਗੈ।
ਤੇ ਫੇਰ ਤੇ ਰਹੀਏ, ਸਹਾਰਾ ਬਨ ਗਿਆ ਆਪਨੇ ਡੈਡੀ ਦਾ।
ਹਾਂ, ਸਤਾਰਵੇਂ 'ਚ ਲੱਗਾ ਐ ਤੇ, ਹੋਜੇਗਾ ਹੁਨ। ਸਤੰਬਰ 'ਚ ਹੁੰਦੈ, ਸਤੰਬਰ 'ਚ ਅਠਾਰਵੇਂ 'ਚ ਲੱਗ ਜੇਗਾ।
ਅੱਛਾ-ਅੱਛਾ।
ਤਾਂ ਈ ਤੇ ਕੇਆ, ਅਠਾਰਵੇਂ 'ਚ ਕੰਪਲੀਟ ਹੋ ਜਾ ਫੇਰ ਉਹ ਸਾਰੇ ਲਾਇਸੈਂਸ ਵਗੈਰਾ ਬਨਵਾਵਾਂਗੇ ਨਾ, ਫੇਰ ਲੈ ਦਾਂਗੇ।
ਹਾਂ, ਕਿਉਂਕਿ ਦੇਖੋ-ਦੇਖੋ, ਅੱਜ-ਕੱਲ੍ਹ ਸਖ਼ਤੀ ਵੀ ਬੜੀ ਏ। ਡਰ ਵੀ ਹੈਗਾ ਨਾ, ਹਾਂ।
ਇਸੀ ਕਰਕੇ ਬਸ ਫੇਰ ਕੁਛ ਸਰ ਹੁਨ ਲਾਇਸੈਂਸ ਤੋਂ ਬਿਨਾ ਫੜ ਲੈਂਦੇ ਨੇ ਜਗ੍ਹਾ-ਜਗ੍ਹਾ ਤੇ ਪੁਲਿਸ
ਹਾਂ, ਸਾਡੇ ਦਿੱਲੀ ਦੇ ਵਿੱਚ ਤੇ ਉੱਥੇ ਦਿੱਲੀ ਵਿੱਚ ਏ ਕਨੂੰਨ ਐ ਕੇ, ਬੱਚਾ ਜੇ ਛੋਟਾ ਗੱਡੀ ਚਲਾ ਰੇਆ ਨਾ, ਓਦੇ ਮਾਂ-ਪਿਓ ਨੂੰ ਅੰਦਰ ਕਰਦੇ ਨੇ।
ਏੱਥੇ ਪੰਜਾਬ ਵਿੱਚ ਵੀ ਏਹੀ ਰੂਲ ਬਨ ਗਿਐ ਜੇ ਬੱਚੇ ਤੋਂ ਐਕਸੀਡੈਂਟ ਹੋ ਜਾਂਦੈ, ਕੋਈ 'ਤੇ ਪੇਰੈਂਟਸ ਜਿਦੇ ਨਾਮ ਗੱਡੀ ਐ ਯਾ ਬਾਈਕ ਐ, ਓਨੂੰ ਪੜ੍ਹਦੇ ਨ।
ਅੱਛਾ।
ਹੂੰ, ਨਾਲੇ ਪੱਚੀ ਹਜ਼ਾਰ ਜਰਮਾਨਾ।
ਅੱਛਾ।
ਹੋਰ, ਤਾਂਈ ਤੇ ਡਰਦੇ ਲੈ ਕੇ ਨੀ ਦਿੰਦੇ ਨਾ ਦਿੰਨੇ ਆ।
ਚਲੋ ਠੀਕ ਐ, ਤੁਸੀਂ ਤੇ ਸਮਝਦਾਰ ਓ ਤੁਸੀਂ। ਇੰਨੀ ਗੱਲ ਕਰਤੀ, ਕਈ ਤੇ ਮਾਂ ਪਿਓ ਰੋਕਦੇ ਨੀ ਨਾ ਬੱਚਿਆਂ ਨੂੰ ਦੇ ਦਿੰਦੇ ਨੇ ਗੱਡੀ। ਛੋਟੇ-ਛੋਟੇ ਦਸ-ਦਸ ਸਾਲ ਦੇ ਬਾਰਾਂ-ਬਾਰਾਂ ਸਾਲ ਦੇ ਬੱਚੇ ਅੱਜ-ਕੱਲ੍ਹ ਗੱਡੀ ਐ ਜਾਣਦੇ ਮੈਨੂੰ ਡਰ ਐ ਮੈਨੂੰ ਸਗੋਂ ਆਦਤ ਐ ਮੈਂ ਟੋਕਾ-ਟਾਕੀ ਕਰ ਦੇਨੀ ਆ। ਬਾਹਰ ਕੋਈ ਬੱਚਾ ਨਿਕਲਦਾ ਹੋਵੇ ਬਾਂਹ ਫੜ ਕੇ ਕਿ ਉਹਨੂੰ ਕਹਿ ਦਿਣੀ ਆ ਬੇਟਾ ਐਸ ਤਰ੍ਹਾਂ ਨੀ ਕਰਨਾ ਤੁਮ ਬਹੁਤ ਛੋਟੇ ਓ।
ਹਾਂਜੀ ਹਾਂ।
ਉਹ ਸਗੋਂ ਲੰਘਦੇ ਨੇ ਨਾ ਤਾਂ ਮੇਰੀ ਸ਼ਕਲ ਵੇਖਦੇ ਨੇ ਡਰ ਜਾਂਦੇ ਨੇ।
ਹਾਂ, ਏ ਤੇ ਡਰ ਹੋਣਾ ਚਾਹੀਦਾ। ਚਲੋ।
ਚਲੋ ਠੀਕ ਐ ਅੱਛਾ ਸਤਿ ਸ਼੍ਰੀ ਅਕਾਲ। ਮਿਲਣੇ ਆ ਦੁਬਾਰਾ ਹੁਣੇ ਫੇਰ।
ਠੀਕ ਐ ਜੀ -ਠੀਕ ਐ ਜੀ, ਓ ਓਕੇ ਜੀ।